ਹੈ
ਹੈਲੋ
ਹੈਲੋ ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ
ਹਾਂਜੀ ਹਾਂਜੀ ਠੀਕ ਵਧੀਆ ਤੁਸੀਂ ਸੁਣਾਓ ਹੋਰ ਹਾਂਜੀ ਹੋਰ ਕੀ ਕਰ ਰਹੇ ਸੀ
ਕੁਛ ਨੀ ਬਸ ਹੋਣ ਦੀ ਤਿਆਰੀ
ਅੱਛਾ ਅੱਛਾ ਠੀਕ ਹੈ ਹੋਰ ਤੁਸੀ, ਹਾਂਜੀ ਤੁਸੀਂ ਗਏ ਸੀ ਕੁਮਨ ਮੈਂ ਸੁਣਿਆ ਤੁਹੀ ਪਿੱਛੇ ਜੇ ਹੋ ਕੇ ਆਏ ਹੋ ਕਿੱਥੇ ਘੁੰਮਣ ਤੇ ਹੋ ਜਗ੍ਹਾ ਕਿੰਨੀ ਕੁ ਦੂਰ ਤੁਹਾਡੇ ਇੱਥੋਂ, ਹਾਂ
ਸਾਡੇ ਉੱਥੋਂ ਦੀ ਹੈ ਈ ਏ ਦਸ ਪੰਦਰਾਂ ਕਿਲੋਮੀਟਰ ਦੂਰ।
ਅੱਛਾ, ਥੋੜ੍ਹੀ ਹੀ ਹੈ ਦਸ ਪੰਦਰਾਂ ਕਿਲੋਮੀਟਰ ਦੂਰ ਹੀ ਐ। ਅੱਛਾ-ਅੱਛਾ, ਠੀਕ ਐ। ਤੇ ਉੱਥੇ ਮਤਲਬ ਸਾਰੀ ਫੈਸਲਿਟੀਜ ਹੈਗੀਆਂ ਉੱਥੇ ਰਹਿਣ ਦੀਆਂ। ਖਾਣ ਪੀਣ ਦੀਆ, ਸਭ। ਚੀਜ਼ਾਂ ਆਰਾਮ ਨਾਲ ਮਿਲ ਜਾਂਦੀਆਂ ਉੱਥੇ।
ਹਾਂਜੀ, ਮਿਲ ਜਾਂਦੀ ਏ।
ਅੱਛਾ-ਅੱਛਾ, ਹੋਟਲ ਵਗੈਰਾ ਵੀ ਹੁੰਦੇ ਹੋਣਗੇ ਉੱਥੇ ਰਾਤੀ ਸ੍ਟੇ ਕਰਨ ਲਈ ਨਾ।
ਹੈਂ।
ਅੱਛਾ-ਅੱਛਾ। ਠੀਕ ਐ, ਤੇ ਰਸਤਾ ਵਗੈਰਾ ਮਤਲਬ ਠੀਕ ਹੈਗਾ ਰਸਤਾ ਚ ਜਦੋਂ ਡ੍ਰਾਈਵਿੰਗ ਕਰਨ ਲਈ ਸਾਰਾ ਰਸਤਾ ਸੇਫ ਐ। ਅੱਛਾ। ਠੀਕ ਐ। ਬੱਚਿਆਂ ਲਈ ਵੀ ਉੱਥੇ ਕੁਛ ਬਣਿਆ ਦਾ ਪਾਰਕ ਵਗੈਰਾ ਜਾਂ ਬੱਚੇ ਇੰਜੋਏ ਮਤਲਬ ਉੱਥੇ ਬੱਚੇ ਕੀ ਕਰਦੇ ਆ ਜਦੋਂ ਛੋਟੇ ਬੱਚੇ ਵਗੈਰਾ ਜਿਵੇਂ ਜਾਂਦੇ ਆ ਤੇ ਉਹਨਾਂ ਨੇ ਖੇਡਣ ਲਈ ਕੁਛ ਚੀਜ਼ਾਂ ਵਗੈਰਾ ਹੈਗੀਆਂ ਜਾਂ ਕੀ ਚੀਜ਼ ਉੱਥੇ ਵੈਸੇ?
ਉੱਥੇ ਬੱਚਿਆਂ ਵਾਸਤੇ ਪੂਲ ਬਣਾਏ ਦਾ ਇੱਕ ਛੋਟਾ ਜਾ, ਉੱਥੇ ਬੋਟਿੰਗ ਹੁੰਦੀ ਐ। ਹੋਰ ਇੱਕ ਬੋਲ ਏ ਵੱਡੀ ਜੀ ਉਹਦੇ ਅੰਦਰ ਵਿੱਚ ਪਾਣਾ ਹੁੰਦਾ ਐ।
ਅੱਛ-ਅੱਛਾ।
ਹੋਰ ਏਕ ਜੰਪਿੰਗ ਵਾਲਾ ਐ।
ਅੱਛਾ ਬੱਚਿਆਂ ਲਈ।
ਹਾਂਜੀ ਹੋਰ ਖਾਣ ਪੀਣ ਵਾਲਾ ਵੀ
ਤੇ ਵੱਡਿਆਂ ਲਈ ਕੋਈ ਰਾਈਡ। ਇੰਗਸ ਵਗੈਰਾ ਜਾਂ ਕੁਛ ਵੱਡੇ-ਵੱਡੇ ਬੱਚਿਆਂ ਲਈ ਜਾਂ ਵੱਡੇ ਜਿਨ੍ਹਾਂ ਨੇ ਇੰਜੋਏ ਕਰਨਾ ਅ। ਉਹ ਲਈ ਕੁਛ ਰਾਈਡਿੰਗ, ਅੱਛਾ ਹੋਰਸ। ਰਾਈਡਿੰਗ ਹੈਗੀ ਐ, ਠੀਕ ਐ, ਅੱਛਾ, ਠੀਕ। ਹੋਰ ਤੁਹਾਡੇ ਇੱਕ ਇੱਧਰ ਗੁਰਦੁਆਰਾ ਵੀ ਐ ਨਾ ਕੋਈ ਬੜਾ ਫੇਮਸ ਕਹਿੰਦੇ ਦਰਿਆ ਦੇ ਕੋਲ। ਹ। ਉੱਥੇ ਵੀ ਗਏ ਦੇ, ਹੁੰ, ਉੱਥੇ ਗਏ ਦੇ ਅੱਛਾ।
ਬੜੀ ਪਹਿਲੇ ਗਏ ਸੀ ਉੱਥੇ।
ਅੱਛਾ-ਅੱਛਾ। ਉਹ ਕਿਸ, ਉਹ ਵੀ ਅੱਛੀ ਜਗ੍ਹਾ ਏ, ਹੁੰ ਤੇ ਉਹ ਉ-ਉੱਥੇ ਕਿੰਨੀ ਕੁ ਟਾਈਮ ਲੱਗਦਾ ਜਾਂਦਿਆਂ ਉਹ ਨੇੜੇ ਐ ਜਾਂ ਉਹ ਦੂਰ ਐ ਗੁਰੂਦੁਆਰਾ।
ਉੱਥੇ ਲੱਗ ਜਾਂਦਾ ਐ ਇੱਕ ਘੰਟਾ ਇੱਕ ਘੰਟੇ ਤੋਂ ਉੱਪਰ ਵੀ ਲੱਗ ਜਾਂਦਾ ਐ।
ਅੱਛਾ-ਅੱਛਾ, ਠੀਕ ਹਾਂ। ਅੱਛਾ ਹਜ ਸ਼ਹਿਰ ਦੇ ਵੇਚ ਹੈ। ਸ਼ਹਿਰ 'ਚ ਹੇ? ਨਹੀਂ ਸ਼ਹਿਰ ਤੋਂ ਬਾਹਰ। ਅੱਛਾ ਸ਼ਹਿਰ ਤੋਂ ਬਾਹਰ ਆ। ਹਸਮ, ਠੀਕ ਹੈ। ਉੱਥੇ ਕੋਈ ਮਤਲਬ ਦਿਨ ਕੋਈ ਸਪੈਸ਼ਲ ਦਿਨ ਹੈ ਯਾ?। ਵੈਸੇ ਜਿਸਲੇ ਮਰਜ਼ੀ ਬੰਦਾ ਜਿਸਲੇ ਮਰਜ਼ੀ ਜਾ ਸਕਦਾ ਹੈ।
ਜਿਸਲੇ ਮਰਜੀ ਜਾ ਸਕਦੇ ਹੋ ਗੁਰਦੁਆਰਾ ਹੈ।
ਹਾਂ ਗੁਰਦੁਆਰੇ ਤੇ, ਉਹ ਤੇ ਹੈ ਜਿਸ ਲੇ ਮਰਜੀ ਅਸੀਂ ਜਾ ਸਕਦੇ ਹਾਂ। ਜਿਵੇਂ ਕੋਈ ਹੁੰਦਾ ਨਾ ਕੋਈ ਤਿਉਹਾਰਾਂ ਤੇ ਜਾਂ ਕੋਈ ਮੇਲੇ ਤੇ ਕੋਈ ਸਪੈਸ਼ਲ ਜਿਵੇਂ ਉੱਥੇ ਜ਼ਿਆਦਾ। ਹੁੰਦਾ ਹੈ ਕੱਠ ਕਹਿ ਲੋੋ ਜਾਂ ਕੁਛ ਵੀ। ਜਿਵੇਂ ਵਿਸਾਖੀ ਵਗੈਰਾ ਤੇ ਦੀਵਾਲੀ ਤੇ ਕੁਛ ਇਸ ਤਰ੍ਹਾਂ ਦਾ ਵੀ ਹੁੰਦੇ ਐ ਨਾ। ਬਈ ਉੱਥੇ ਬੜਾ ਇੱਕਠ ਹੁੰਦਾ ਵੀ ਜਿਆਦਾ ਸੰਗਤ ਆਉਂਦੀ ਹੈ ਤੇ ਮੇਲਾ ਵਗੈਰਾ ਲੱਗਦਾ ਇੱਕ ਸਾਬ ਨਾਲ।
ਨਹੀਂ, ਐਸਾ ਨਹੀਂ ਆ ਉੱਥੇ।
ਅੱਛਾ-ਅੱਛਾ ਠੀਕ ਹੈ ਆ।
ਹੂੰ।
ਹੋਰ ਤੁਹਾਡੇ ਆਲੇ- ਦੁਆਲੇ ਵੀ ਗੁਰ ਦੁਆਰੇ ਹੋਣੇ ਤੇ ਤੇ ਫਿਰ ਜਾਂਦੇ ਹੋ ਤੁਸੀਂ?
ਹਾਂਜੀ, ਸਾਡੇ ਕੋਲ ਹੀ ਹੈ ਇੱਕ ਉੱਥੇ ਜਾਂਦੇ ਆ ਅਸੀਂ।
ਹਾਂਜੀ। ਤੁਹਾਡੇ ਘਰ ਦੇ ਕੋਲ ਆ, ਮੈਂ ਵੇਖਿਆ ਇੱਕ ਵਾਰੀ ਬੜਾ ਵੱਡਾ ਗੁਰਦੁਆਰਾ ਉਹ ਵੀ। ਹਾਂਜੀ। ਹੁਣ ਤੇ ਉੱਥੇ ਸਰੋਵਰ ਵੀ ਬਣਿਆ ਦਾ ਨਾ?
ਹਾਂਜੀ। ਸਰੋਵਰ ਤੇ ਜਦੋਂ ਗੁਰਦੁਆਰਾ ਬਣਾਇਆ ਸੀ ਨਾ, ਓਦੋਂ ਈ ਸੀ ਉਹ ਵੀ
ਅੱਛਾ-ਅੱਛਾ ਤੇ ਸਰੋਵਰ 'ਚ ਕਰਦੇ ਹੀ ਇਸ਼ਨਾਨ ਵਗੈਰਾ ਕਰਦੇ ਆ ਲੋਕ? ਗੁਰਦਿਆਂਨਾ, ਹਾਂ ਕਰਦੇ ਨੇ। ਅੱਛਾ ਇੱਕ ਦੋ ਵਾਰੀ ਵੇਖਿਆ ਨਾ ਮੈਂ ਜਦੋਂ ਬੜਾ ਵੱਡਾ ਸਮਾਗਮ ਹੁੰਦਾ ਨਾ ਤਕਰੀਬਨ ਬੱਚੇ ਆਲੇ ਦੁਆਲੇ ਬੈਠ ਠੇ ਦੇ ਹੁੰਦੇ ਆ ਦੇਖਿਆ ਇਕ ਦੋ ਵਾਰੀ ਮੈਂ।
ਹਾਂਜੀ ਇੱਥੇ ਮਨਾਉਂਦੇ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਔਰ ਗੁਰੂ ਗੋਬਿੰਦ ਸਿੰਘ ਜੀ ਦਾ। ਗੁਰੂ ਪੂਰਬ
ਹੂੰ, ਹਾਂ ਕਾਫੀ ਵਾਰਾਂ ਬੋਚ ਹਾਂ ਨਗਰ ਕੀਰਤਨ ਤੇ ਬਹੁਤ ਵੱਡਾ ਹੁੰਦਾ ਨਾ ਇਥੋਂ ਦਾ ਹੂੰ, ਹਾਂਜੀ। ਹੂੰ ਤੁਸੀਂ ਜਾਂਦੇ?
ਹਾਂਜੀ ਅਸੀਂ ਜਾਨੇ ਹਾਂ।
ਪੂਰਾ ਪੂਰੇ ਜਾਂਦਾ ਪੂਰੇ ਨਗਰ ਕੀਰਤਨ ਤੇ ਜਾਂਦੇ ਹੋ ਤੁਸੀਂ? ਕਿੰਨੇ ਵਜੇ ਸਵੇਰੇ ਕਿੰਨੇ ਵਜੇ ਸਵੇਰੇ ਚਲੇ ਸਵੇਰੇ ਦਸ ਵਜੇ ਨਿਕਲਦਾ ਅਥੇ ਜੀ, ਅੱਛਾ-ਅੱਛਾ ਸ਼ਾਮੀ ਨੇ ਕੋਈ ਛੇ ਵਜੇ ਤੇ ਸਮਾਪਤੀ ਹੁੰਦੀ ਹੈ ਛੇ ਸਤ ਵਜੇ, ਅੱਛਾ-ਅੱਛਾ ਏਨੀ ਲੇਟ ਹੋ ਜਾਂਦਾ। ਹਾਂਜੀ, ਠੀਕ ਐ। ਇਥੋਂ ਦੇ
ਕੇ ਹੋਰ ਗੁਰਦੁਆਰਾ ਉੱਥੇ ਤੱਕ ਜਾਣਾ ਹੁੰਦਾ।
ਅੱਛਾ-ਅੱਛਾ ਠੀਕ ਹੈ। ਤੇ ਫਿਰ ਤੁਸੀਂ ਸਾਰਾ ਪੈਦਲ ਹੀ ਯਾਤਰਾ ਕਰਦੇ ਹੋ ਸਾਰੀ ਪੈਦਲ ਹੀ। ਹਾਂਜੀ ਹੂੰ ਹੂੰ, ਚਲੋ ਵਧੀਆ ਠੀਕ ਹੈ ਤੁਹਾਡੇ ਘਰ ਦੇ ਕੋਲ ਨਾਲੇ ਗੁਰ ਅਸੀਂ ਵੀ ਜਾਂਦੇ ਆ, ਦੇਖ ਹੁੰਦੇ ਆ ਥੋੜ੍ਹੀ ਦੇਰ ਜਾਈਦਾ। ਮਤਲਬ ਫੇਰ ਵੀ ਦੋ- ਤਿੰਨ ਘੰਟੇ ਲੱਗ ਜਾਂਦੇ ਆ। ਜਾਈਏ ਤੇ। ਹਾਂ ਹਾਂ, ਬਹੁਤ ਸੰਗਤ ਹੁੰਦੀ ਹੈ ਨਾਲ ਵਾਲੇ ਚ' ਦੂਰੋਂ- ਦੂਰੋਂ ਵੀ ਆਉਂਦੀ ਨਾ ਆਲੇ- ਦੁਆਲੇਉ ਵੀ ਕਾਫ਼ੀ ਸੰਗਤ ਆਉਂਦੀ ਹੈ। ਹਾਂਜੀ ਹਾਂ, ਕਾਫੀ ਸੰਗਤ ਹੁੰਦੀ ਹੈ। ਹੂੰ ਬੱਚੇ ਵੀ ਨਿੱਕੇ- ਨਿੱਕੇ ਬੱਚੇ ਬੜੇ ਲੱਗੇ ਦੇ ਹੁੰਦੇ। ਛੋਟੇ- ਛੋਟੇ ਬੱਚੇ ਹੁੰਦੇ ਸ ਸਰਦੀ ਚ'। ਜਦੋਂ ਠੰਡ ਵੀ ਹੁੰਦੀ ਹੈ ਤਦ ਵੀ ਛੋਟੇ ਛੋਟੇ ਬੱਚੇ ਬੜੇ ਵਧੀਆ ਲੱਗਦੇ ਆ, ਲੱਗੇ ਦੇ ਹੁੰਦੇ ਨੇ। ਪੰਜ ਪਿਆਰਿਆਂ ਚ' ਬਣੇ ਦੇ ਹੁੰਦੇ ਆ, ਹਾਂਜੀ। ਹਾਂ, ਉਥੇ ਸਾਰੇ ਕੁਛ ਸਕੂਲ ਵੀ ਹੁੰਦੇ ਨੇ ਕੁਛ ਉਜ ਵੀ ਹਾਂਜੀ। ਗੁਰਦੁਆਰੇ ਹਾਂਜੀ-ਹਾਂਜੀ। ਹੂੰ, ਹਾਂ, ਬੜਾ ਵਧੀਆ ਹੁੰਦਾ ਨਾ ਫੇਰ ਤੇ ਇਹ ਤੇ ਬਹੁਤ ਵਧੀਆ ਹੁੰਦਾ ਮੈਂ ਦੇਖਿਆ ਤਾਂ ਇੱਥੋਂ ਦਾ, ਹਾਂਜੀ। ਹੂੰ, ਲੰਗਰ ਦਾ ਵੀ ਵਧੀਆ ਪ੍ਰਬੰਧ ਹੁੰਦਾ ਬੜੇ ਜਗ੍ਹਾ ਤੇ। ਸਟੋਲ ਵਗੈਰਾ ਲੱਗੇ ਹੁੰਦੇ ਆ, ਹੂੰ ਸਭ ਪ੍ਰਬੰਧ ਤੇ ਅੱਛਾ ਹੁੰਦਾ। ਹੂੰ ਹਾਂ
ਹਾਂਜੀ।
ਸਰਦੀ ਹੁੰਦੀ ਹੈ ਪਰ ਜੇ ਤੇ ਧੁੱਪ ਆਜੇ ਤੇ ਫੇਰ ਤੇ ਵਧੀਆ ਲੱਗਦਾ। ਧੁੱਪ ਚ', ਧੁੱਪ ਚ' ਫਿਰ ਥੋੜਾ ਗਰਮੀ ਟਾਈਪ ਵੀ ਚੱਲਲੋ, ਤੇ ਫੇਰ ਗਰਮੀ ਟਾਈਪ ਲੱਗਣ ਲੱਗ ਪੈਂਦੀ ਏ, ਨਾ, ਮ੍ਹੋਟਾ ਸਵੈ ਸਵੈਟਰ ਨਹੀਂ ਪੈਂਦਾ। ਠੰਡ ਹੋਏ ਤੇ ਫੇਰ ਤੇ ਚਲੋ ਵਧੀਆ ਹੁੰਦਾ, ਚੱਲਿਆ ਜਾਂਦਾ, ਵਧੀਆ-ਵਧੀਆ। ਹੂੰ-ਹੂੰ ਐਹੀ ਹੁੰਦਾ, ਹੂੰ ਪਹਿਲੇ ਤਾਂ ਤੁਸੀ ਸਕੂਲ ਨਾਲ ਵੀ ਜਾਂਦੇ ਸੀ ਨਾ, ਬੈਂਡ'ਚ ਤੁਹਾਡੇ ਸਕੂਲ ਦਾ ਬੈਂਡ ਹੁੰਦਾ ਸੀ।
ਹਾਂਜੀ, ਸਾਡੇ ਤਿੰਨ ਸਾਡੇ ਚਾਰ ਹੁੰਦੇ ਸੀ, ਸਕੂਲ ਦੇ ਬੈੱਡ-ਬੈੱਡ
ਅਛਾ-ਅਛਾ, ਤੁਸੀ ਕਰਦੇ ਸੀ ਉਹਦੇ ਵਿਚ ਪਾਰਟੀਸਪੇਟ? ਹੂੰ, ਹਾਂ, ਚਲੋ। ਤੇ ਫਿਰ, ਮਤਲਬ ਸਕੂਲ ਵਾਲੇ ਤੁਹਾਨੂੰ ਕੁਛ ਦਿੰਦੇ ਵੀ ਏ, ਕੀ ਵੈਸੇ ਹੀ, ਬਸ ਆਪਣੀ ਮਰਜ਼ੀ ਨਾਲ ਤੁਸੀ ਕਰਦੇ ਸੀ। ਸਕੂਲ ਵਾਲੇ ਓ, ਬਾਅਦ'ਚ ਸਾਨੂੰ ਮਤਲਬ, ਡਿਸੀਪਲੀਨ ਤਾਂ ਦੇ ਦਿੰਦੇ ਸੀ ਅੱਛਾ-ਅੱਛਾ, ਚਲੋ ਅੱਛਾ-ਅੱਛਾ ਚਲੋ ਵਧੀਆ, ਬੱਚੇ ਥੋੜਾ ਖੁਸ਼ ਹੋ ਜਾਂਦੇ ਇਨੇ'ਚ ਈ।
ਹੂੰ, ਉਝ ਯੂਨੀਫੋਮ ਵੀ ਸਕੂਲ ਦੀ ਤਰਫ ਤੋਂ ਹੁੰਦੀ ਆ।
ਅੱਛਾ, ਮਤਲਬ, ਕੋਈ ਆਪਣਾ ਨੀ ਖਰਚਾ ਕਰਨਾ ਪੈਂਦਾ।
ਨਹੀਂ-ਨਹੀਂ।
ਹਾਂ, ਚਲੋ ਇਹ ਵੀ ਠੀਕ ਏ। ਹੂੰ, ਸਹੀ ਕੰਮ ਏ। ਹਾਂ, ਨਹੀਂ-ਨਹੀਂ, ਸਕੂਲ ਤੇ ਤੁਹਾਡਾ ਅੱਛਾ ਲੱਗਦਾ, ਸਭ ਤੋਂ ਅੱਗੇ ਲੱਗਾ ਹੁੰਦਾ ਸਗੋਂ ਤੁਹਾਡਾ ਸਕੂਲ ਤੇ, ਮੈਂ ਹੂੰ, ਵਧੀਆ ਏ, ਹੂੰ ਅੱਛੇ ਲੱਗਦੇ ਬੱਚੇ। ਕਾਫ਼ੀ ਸ਼ਬਦ ਵਗੈਰਾ ਬੋਲਦੇ ਆ, ਕੋਈ ਬੈਂਡ ਵਜਾਂਦਾ ਐ। ਕਿਸ ਤਰ੍ਹਾਂ ਦੇ, ਪਤੇੜ ਕਰਦੇ ਹਾ ਹਾਂਜੀ, ਹਾਂ, ਵਧੀਆ ਲੱਗਦਾ, ਹੂੰ। ਹੌਲੀ-ਹੌਲੀ, ਫੇਰ ਬੱਚੇ ਵੱਡੇ ਹੋ ਜਾਂਦੇ ਐ, ਹੂੰ‌।
ਹਾਂਜੀ।
ਟੀਚਰਸ ਦੀ ਵੀ ਇਕ ਚੰਗੀ ਡਿਊਟੀ ਲੱਗਦੀ ਏ, ਨਾਲ ਸਭ ਟੀਚਰਸ ਵੀ ਨਾਲ ਜਾਂਦੀਆਂ ਹੀ ਐ। ਹੂੰ, ਹਾਂ, ਚਲੋ। ਹਾਂ, ਉਹ ਤੇ ਫਿਰ ਧਿਆਨ ਤੇ ਰੱਖਣਾ ਹੀ ਪੇਂਦਾ। ਚਲੋ ਤੇ ਹੁਣ ਤੇ ਤੁਸੀ, ਨੀ ਹੁਣ ਸਕੂਲ ਥੋੜਾ ਹੈ, ਸਕੂਲ ਥੋਡਾ ਓਵਰ ਹੋਗਿਆ, ਤੇ ਹੁਣ ਤੁਸੀ ਊਂਝ ਈ ਸੰਗਤ'ਚ ਹੀ ਜਾਂਦੇ ਹੋ, ਹਾਂਜੀ। ਹਾਂ, ਚਲੋ ਠੀਕ ਐ। ਹੋਰ ਵੀ ਕੋਈ ਨਗਰ-ਕੀਰਤਨ ਨਿਕਲਦਾ, ਜਾਂ ਸਿਰਫ਼ ਇਕੋ ਹੀ ਵੱਡਾ ਨਿਕਲਦਾ, ਗੁਰੂ ਗੋਬਿੰਦ ਸਿੰਘ ਜੀ ਦਾ ਹੀ? ਇੱਕ ਕੀ ਬਾਰ ਪਹਿਲੇ, ਦੋ ਨਿਕਲਦੇ ਸੀ, ਫਿਰ ਓ ਤੋਂ ਬਾਅਦ ਉਹਨਾਂ ਨੇ- ਅਛਾ-ਅਛਾ ਠੀਕ ਐ। ਪਹਿਲਾ ਗੁਰੂ ਨਾਨਕ ਦੇਵ ਜੀ ਦਾ ਵੀ ਨਿੱ
ਹਾਂਜੀ, ਉਹ ਵੀ ਨਿਕਲਦੇ ਸੀ, ਪਹਿਲੇ।
ਅੱਛਾ-ਅੱਛਾ। ਠੀਕ ਏ, ਆਹ ਕੋਵਿਡ ਤੋਂ ਬਾਅਦ ਤੇ ਬੜਾ ਕੁਛ ਚੇਂਜ ਹੋਗਿਆ ਨਾ, ਹਰ ਪਾਸੇ ਬਦਲਾਵ ਆਗਿਆ, ਹੂੰ। ਤੇ, ਫੇਰ ਪਰਭਾਤ ਫੇਰੀਆਂ ਹੋਂਦੀਆ ਉਹਦੇ ਨਾਲ ਵੀ ਜਾਂਦੇ ਹੋ, ਤੁਸੀ ਸਵੇਰੇ ਵਗੈਰਾ ਜਿਹੜੀ ਪਰਭਾਤ ਫੇਰੀ ਹੁੰਦੀ ਏ। ਅਛਾ। ਤੁਹਾਡੇ ਕੋਲ ਐ ਨਾ, ਗੁਰਦੁਆਰਾ ਚਲੋ ਇਹ ਵੀ ਵਧੀਆ ਬੜਾ ਫਾਇਦਾ ਹੁੰਦਾ। ਚੰਗਾ ਲੱਗਦਾ, ਉੱਦਮ ਹੋ ਜਾਂਦਾ। ਸਾਡੇ ਦੂਰ ਐ ਗੁਰਦੁਆਰੇ, ਸਾਨੂੰ ਦਿੱਕਤ ਹੋ ਜਾਂਦੀ ਥੋੜੀ।
ਹੂੰ, ਤੇ ਸਵੇਰੇ ਛੇ ਵਜੇ ਨਿਕਲਦੀ ਏ, ਪਰਭਾਤ ਫੇਰੀ।
ਹੂੰ। ਹੂੰ ਆਂ, ਸਾਡੇ ਦੂਰ ਹੋਣ ਕਾਰਨ ਅਸੀ ਥੋੜਾ ਕਰ ਜਾਂਦੇ ਆ, ਮਨ ਤੇ ਬੜਾ ਕਰਦਾ। ਜਾਂਨ ਨੂੰ, ਨਾਲੇ ਕੋਈ ਸਾਥ ਹੋਏ ਨਾ ਫੇਰ ਐ। ਹੂੰ, ਇਹ ਚੀਜ਼ ਦਾ ਹੋ ਜਾਂਦਾ ਫ਼ਰਕ। ਪੇਂਦਾ। ਕੁਛ ਠੰਡ ਵੀ ਹੁੰਦੀ ਏ ਚਲੋ, ਠੰਢ ਤੇ ਨੇੜੇ ਹੋਏ ਤੇ ਫੇਰ ਬੰਦਾ ਉੱਦਮ ਵੀ ਕਰ ਦਿੰਦਾ, ਦੂਰ ਹੋਣ ਕਾਰਨ ਥੋੜਾ ਮਨ ਹੋ ਜਾਂਦਾ, ਵੀ ਦੂਰ ਪਹਿਲੇ ਜਾਣਾ ਪਇਗਾ। ਇਹ ਚੀਜ਼ ਏ। ਪਹਿਲੇ ਤੇ ਅਸੀ ਛੋਟੇ ਹੁੰਦੇ ਤੇ ਬਹੁਤ ਜਾਈਦਾ ਸੀ ਸਾਡੇ ਤੇ ਉਥੇ ਚਾਰ ਵਜੇ ਨਿਕਲਦੀ ਸੀ ਛੇ- ਸਾਡੇ ਛੇ ਤੇ ਘਰ ਵੀ ਆ ਜਾਂਦੇ ਸੀ ਵਾਪਿਸ
ਅੱਛਾ
ਹਮ ਕਿਉਂਕਿ ਫੇਰ ਬੱਚੇ ਸਕੂਲ ਵਗੈਰਾ ਵੀ ਜਾਂਦੇ ਸੀ ਨਾ ਹੋਰ ਵੀ ਲੋਕਾਂ ਨੇ ਬਾਕੀ ਸੰਗਤ ਨੇ ਕੰਮ ਕਾਰ ਤੇ ਜਾਣਾ ਸੱਤ ਵਜੇ ਤੇ ਪ੍ਰੋਪਰ ਘਰ ਹੁੰਦੇ ਸੀ ਨਾ ਸਭ ਜਣੇ ਸੀ ਹਮ ਠੰਡ ਬੜੀ ਹੁੰਦੀ ਸੀ ਚਾਰ ਵਜੇ ਜਾਂਣਦੇ ਹੁੰਦੇ ਸੀਂ ਆਪਣੇ ਚਲੋ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਕਾਲ
ਠੀਕ ਹਠ